ਸਤਿ ਸ਼੍ਰੀ ਅਕਾਲ। ਹਾਂਜੀ, ਵਧੀਆ। ਤੁਸੀਂ ਸੁਣਾਓ?
ਵਧੀਆ ਜੀ। ਕੀ, ਕਰ ਰਹੇ ਹੋ?
ਕੁੱਛ ਨਹੀਂ ਬੈਠ ਠੇ ਸੀ, ਚਾਹ ਪੀ ਰਹੇ ਸੀ।
ਠੀਕ ਹੈ ਜੀ। ਹੋਰ ਦੱਸੋ?
ਬਸ ਵਧੀਆ।
ਵਧੀਕ ਚਾਹੀਦਾ ਜੇ, ਹੋਰ ਹੋਰ ਦੱਸੋ?
ਬਸ
ਵਧੀਆ ਈ ਚਾਹੀਦਾ। ਹੋਰ ਗਏ ਨੀ ਕਿਤੇ ਘੁੰਮਣ, ਪਾਰਕ-ਪੂਰਕ, ਗੇੜੀ-ਗੁੜੀ ਲਗਾਣ।
ਨਾ-ਨਾ, ਅਜੇ ਬੈਡਮੀਂਟਨ ਲੈਕੇ, ਉੱਥੇ ਖੇਲਾਂਗੇ ਫਿਰ।
ਹਾਂਜੀ-ਹਾਂਜੀ, ਐ, ਤੇ ਹੈਈ ਏ। ਹੋਰ, ਤੁਸੀ ਪੰਜਾਬੀ ਸੂਟ ਵਿਅਰ ਵਗੈਰਾ ਕਰ ਲੈਂਦੇ ਹੋ ਯਾ ਨਹੀਓ? ਹੈਲੋ। ਮੈਂ ਕਹਿ ਰਹੀ ਹਾਂ, ਤੁਸੀ ਪੰਜਾਬੀ ਸੂਟ ਵਗੈਰਾ ਵੇਅਰ ਕਰ ਲੈਂਨੇ ਹੋ ਜਾ ਨਹੀ?
ਕਰ ਲੈਂਨੇ ਹਾਂ ਅਸੀਂ, ਸਾਨੂੰ ਪਸੰਦ ਹੈਗੇ।
ਅੱਛਾ ਜੀ, ਔਰ ਜਿਵੇਂ ਜੀਨਸ ਟੋਪ ਕਈ ਪਾਉਂਦੇ ਨੇ, ਕਈ ਸ਼ੋਰਟ ਡਰੈਸਿਸ ਪਾਂਦੀਆਂ ਨੇ।
ਹਾਂਜੀ ਹਾਂਜੀ
ਸ਼ੋਰਟ ਡਰੈਸਿਸ ਪਸੰਦ ਹੈ ਯਾ ਨਹੀਂ?
ਨਹੀਂ-ਨਹੀਂ, ਉਹ ਨਹੀਂ ਹੈਗੀ ਪਸੰਦ।
ਅੱਛਾ ਜੀ, ਨਹੀਂ ਉਹ ਤੇ ਹੈਹੀ ਏ, ਪਤਾ ਕੀ ਗੱਲ ਏ, ਅੱਜ-ਕੱਲ ਕੱਪੜਾ ਵਧੀਆ, ਮਤਲਬ ਪੰਜਾਬੀ ਲੁੱਕ ਜ਼ਿਆਦਾ ਅੱਛੀ ਆਂਦੀ ਹੈਗੀ ਏ, ਐਈ ਵਿਅਰ ਕਰੇ ਜ਼ਿਆਦਾ ਵਧੀਆ ਏ। ਅੱਜ-ਕੱਲ ਵੇਖਿਆ ਨੀ ਜਿਵੇਂ, ਗੁਰਦੁਆਰੇ ਕਈ ਕੁੜੀਆਂ ਈਂਵੇਂ ਚਲੇ ਜਾਂਦੀਆਂ ਨੇ। ਸ਼ੋਟ ਡਰੈਸ ਵਿੱਚ ਕਿੰਨਾ ਅਜੀਬ ਲੱਗਦਾ, ਮੱਥਾ ਟੇਕਦੇ ਨੇ ਬੈਕ ਸਾਈਡ ਸਾਰਾ ਗੁਛ ਦਿਖਦਾ ਹੈਗਾ ਜੇ। ਇਹ ਚੀਜ਼ਾਂ ਨੇ। ਹੋਰ, ਤੁਸੀ ਸੁਣਾਓ? ਹੈਲੋ।
ਹੈਲੋ।
ਹਾਂਜੀ
ਹੋਰ
ਬਸ ਵਧੀਆ ਜੀ ਤੁਸੀਂ ਦੱਸੋ?
ਕੀ ਬਣਾਇਆ ਤੁਸੀ?
ਅਸੀਂ ਅੱਜ ਦੁਪਹਿਰੇ ਬਣਾਇਆ ਸੀ, ਉਹਦਾ ਨਾਮ ਸੀ ਰਾਜਨਾ ਚਾਵਲ। ਹ
ਅੱਛਾ
ਹਾਂਜੀ
ਤੁਸੀ ਉਹ ਸੂਟ ਸੀ ਲੈਂਦੇ ਔ?
ਸੀ ਲੈਂਨੇ ਆ ਬਟ ਇੰਨੇ ਨਹੀ ਥੋੜੇ ਬਹੁਤੇ। ਮਤਲਬ ਜਿਵੇਂ ਲਗਾ ਲੋ, ਤਰਪਾਈ ਵਗੈਰਾ ਕਰ ਲੈਂਨੇ ਆ। ਫਿਟਿੰਗ ਕਰ ਲਈ, ਜਿਵੇੰ ਟੀਚ ਬਟਨ, ਆਈਆਂ ਵਗੈਰਾ ਇਹ ਲਗਾ ਲਈ ਦਾ ਏ। ਸੂਟ ਸਟਿਚ ਕਰਨੇ ਨੀ ਆਉਂਦੇ ਹਾਲੇ ਓਵੇ ਸਿੱਖਣਾ ਆ ਬਸ ਹਲੇ ਟਾਈਮ ਨੀ ਨਿਕਲਦਾ ਤੁਹਾਨੂੰ ਪਤਾ ਈ ਏ, ਫੇਰ ਬੱਚੇ ਛੋਟੇ ਐ।
ਸੀ ਦੋਗੇ ਫਰਸ਼ੀ ਸਲ ਸਲਵਾਰ ਵਾਲਾ।
ਪਲੀਸੁ, ਉਹ ਤੇ ਕੋਈ ਗੱਲ ਨੀ ਚਲੋ ਸੀ ਤੇ ਦਾਂਗੇ, ਪਰ ਪਤਾ ਕੀ ਗੱਲ ਏ, ਸੀਣ ਵਾਲਾ ਕੰਮ ਅਸੀ ਨਾ ਨੀ ਕਰਦੇ ਨਾ, ਕਿ ਰੀਜ਼ਨ ਆ ਇਹ ਜੇ ਅਗਰ ਫਿਟਿੰਗ ਨਾ ਨਾ ਪ੍ਰੋਪਰ ਸਹੀ ਪਵੇ, ਫਿਰ ਪਤਾ ਨੀ ਕਿੰਨੀ ਵਾਰੀ ਮਤਲਬ ਉਧੇੜਨਾ ਪੈਂਦਾ ਆ। ਇਹ ਚੀਜ਼ ਏ
ਅੱਛਾ
ਹਾਂਜੀ
ਕਿਸੀ ਨੇ ਦੱਸਿਆ ਸੀ, ਤੁਸੀਂ ਬੜੇ ਅੱਛੇ ਸੂਟ ਸੀਨਦੇ ਹੋ, ਤੇ ਮੈਂ ਪੁੱਛ
ਨਹੀ ਨਹੀ ਔ ਨੀਂ ਉਹ ਤੇ ਕੋਈ ਗੱਲ ਨੀ, ਸੀੜ ਤੇ ਮਾਰਨੀ ਐ, ਐਸੀ ਕੋਈ ਦਿੱਕਤ ਨੀ ਆ। ਕੋਈ ਗੱਲ ਨੀ, ਤੁਸੀ ਦੇ ਦੇਣਾ।
ਮੈਂ ਲੈ ਕੇ ਆਈ ਸੀ ਨਾ, ਫਰਸ਼ੀ ਸਲਵਾਰ ਵਾਲਾ, ਤੇ
ਪਲ਼ੇਨ, ਲਾਈਨਿੰਗ ਵਾਲਾ ਜੇ।
ਲਾਈਨਿੰਗ ਵਾਲਾ
ਅੱਛਾ ਜੀ, ਠੀਕ ਐ
ਕਿੰਨੀ ਸਵਾਈ ਹੈਗੀ ਹੈ?
ਉਹਨੇ ਤੇ ਦੇਖੋ ਬਾਹਰ ਤੇ ਮਹਿੰਗੀ ਹੈਗੀ ਜੇ, ਅਸੀਂ ਸਾਢੇ ਚਾਰ ਸੌ ਲੈਂਨੇ ਆਂ। ਫੂਲ ਸੂਟ ਤੇ ਹੈ, ਜਾਂ ਖਾਲੀ ਸ਼ਰਟ-ਸ਼ਰਟ ਤੇ ਹੈ।
ਫੁੱਲ ਸੂਟ
ਕੋਈ ਗੱਲ ਨੀ ਤੁਸੀਂ ਸਾਢੇ ਚਾਰ ਸੌ ਦੇ ਦੇਣਾ, ਕਿਉਂਕਿ ਤੁਹਾਨੂੰ ਕਿਸੇ ਨੇ ਕਿਹਾ ਹੈਗਾ ਹੈ, ਉਵੇਂ, ਸਬਜ਼ੀ ਪੰਜ ਸੌ ਹੈਗੀ ਹੈ ਸਾਢੇ ਪੰਜ ਸੌ ਹੈਗੀ ਜੇ।
ਅੱਛਾ।
ਹਾਂਜੀ। ਉਹ ਸਿੰਪਲ ਸੂਟ ਦੀ ਹੈਗੀ ਹੈ ਦੋ ਸੌ ਰੁਪਇਆ।
ਅੱਛਾ।
ਹਾਂਜੀ।
ਨਹੀਂ ਫਿਰ ਮੈਂ ਆਪਣੀ ਮੰਮੀ ਨੂੰ ਕਹਾਂਗੀ ਨਾ, ਉਹ ਵੀ ਤੁਹਾਡੇ ਕੋਲੋਂ ਸਵਾ ਲੈਣਗੇ।
ਹਾਂਜੀ ਹੋਰ ਤੁਹਾਡੇ ਘਰੇ ਠੀਕ ਨੇ ਸਾਰੇ।
ਹਾਂਜੀ, ਸਭ ਵਧੀਆ।
ਵਧੀਆ ਈ ਚਾਹੀਦਾ ਵੇ, ਸੂਟ ਤੇ ਚਲੋ ਹਾਂਜੀ
ਤੁਸੀਂ ਛੋਟੇ ਬੱਚਿਆਂ ਦੀ ਡਰੈਸਿਸ ਵਿੱਚ ਸੀ ਲੈਂਦੇ ਓ?
ਹਾਂਜੀ, ਜਿਵੇਂ ਲਗਾ ਲੋ ਸਲਵਾਰ ਸੂਟ, ਛੋਟੇ ਛੋਟੇ ਡਰੈਸਿਸ ਹੋ ਗਈਆਂ ਜਿਵੇਂ ਸਟਿਪਸ ਵਾਲੀ ਡਰੈਸਿਸ ਜਾਂ ਕੁੜਤੀ ਹੋ ਗਈ, ਉਹ ਚੀਜ਼
ਹਾਂਜੀ, ਮੇਰੀ ਭੈਣ ਨੇ ਵੀ ਸਵਾਣਾ ਸੀ।
ਨਹੀਂ ਕੋਈ ਗੱਲ ਨੀ ਤੁਸੀਂ ਦੇ ਦੇਣਾ ਘਰ ਕਰ ਰਹੀ ਇੰਜ।
ਠੀਕ
ਹਾਂਜੀ ਤੇ ਅਗਰ ਕੁਛ ਉਹਦੇ ਉੱਤੇ ਲਗਾਉਣਾ ਹੈ ਤੇ ਉਹ ਆਪਣੇ ਤੇ ਉਹ ਹੈ ਕਿ ਅਸੀਂ ਕੀ ਮਤਲਬ ਲੈਸ ਵਗੈਰਾ ਜਾਂ ਕੁਛ ਲਗਾਉਣੀ ਹੈ ਨਾ ਤੇ ਉਹ ਫਿਰ ਤੁਹਾਡੇ ਆਪਣੀ ਅਲੱਗ ਤੋਂ ਆਏਗੀ।
ਉਹ ਤੁਸੀਂ ਲੈ ਲੈਣਾ ਫਿਰ ਮੈਂ ਤੁਹਾਨੂੰ ਪੈਸੇ ਦੇ ਦਾਂਗੀ।
ਠੀਕ ਹੈ ਜੀ ਠੀਕ ਹੈ। ਹੋਰ ਦੱਸੋ।
ਬਸ
ਵਧੀਆ ਹੀ ਚਾਹੀਦਾ। ਹੋਰ, ਹੋਰ ਸੁਣਾਓ। ਹੈਲੋ।
ਹੈਲੋ।
ਹਾਂਜੀ। ਹੈਲੋ।
ਹੈਲੋ ਤੁਹਾਨੂੰ ਚਾਹ ਪਸੰਦ ਹੈਗੀ ਹੈ।
ਹਾਂਜੀ ਚਾਹ ਦਾ ਤਾਂ ਤੁਹਾਨੂੰ ਪਤਾ ਕੋਈ ਬਾਜ਼ ਨਹੀਂ ਆਦਾ ਚਾਹੇ ਜਿੰਨੀ ਮਰਜ਼ੀ ਗਰਮੀ ਹੋਏ। ਚਾਹੇ ਠੰਡ ਹੋਵੇ ਚਾਹ ਤੇ ਪੀਣੀ-ਪੀਣੀ ਏ।
ਹਾਂਜੀ-ਹਾਂਜੀ। ਪਰ ਪੀਣੀ ਨੀ ਚਾਹੀਦੀ ਚਾਹ।
ਉਹ ਤਾਂ ਸਿਹਤ ਲਈ ਖ਼ਰਾਬ ਏ ਪਰ ਅੱਜ ਕੱਲ ਤੁਹਾਨੂੰ ਪਤਾ ਚਾਹ ਪੀਨਾ ਕਿੱਥੇ ਸਰਦਾ ਹੈਗਾ ਚਾਹੇ ਕੋਈ ਵੀ ਹੈ ਚਾਹ ਜ਼ਰੂਰੀ ਏ। ਚਾਹੇ ਕਿੰਨੂੰ ਵੀ ਪੋਛ ਲਓ ਚਾਹ ਪੀਣੀ ਹੈ। ਚਾਹੇ ਗਰਮੀ ਜਾਂ ਕੁਛ ਵੀ ਉਹਨਾਂ ਨੇ ਚਾਹ ਤੇ ਲੈਣੀ ਹੀ ਲੈਣੀ ਹੈ।
ਹਾਂਜੀ ਹਾਂਜੀ ਚਾਹ ਦੀ ਜਗ੍ਹਾ ਜੂਸ ਪੀ ਲਿਓ ਉਹ ਅੱਛੀ ਗੱਲ ਹੈ।
ਕਿ ਅਸੀਂ ਤਾਂ ਕਹਿ ਦਿੰਦੇ ਆ ਕਿ ਵੀ ਨਹੀਂ ਚਲੋ ਜੂਸ ਲੈ ਲੈਦੇ ਹਾ। ਯਾ ਇੰਜ ਕਰ ਲੈੇ ਹੁਣ ਤਾਂ ਵੈਸੇ ਵੀ ਸਾਡੀ ਚਾਹ ਬਹੁਤ ਘੱਟ ਹੋਗੀ ਏ ਇੱਕ ਸਵੇਰੇ ਬਣਦੀ ਇੱਕ ਦੁਪਹਿਰੇ ਸ਼ਾਮੀ ਬਸ
ਹੂੰ।
ਇਸ ਤੋਂ ਇਲਾਵਾ ਨੀ
ਅੱਛਾ ਨਹੀਂ ਅਸੀਂ ਤਾਂ ਨਹੀਂ ਪੀਂਦੇ ਚਾਹ ਅਸੀਂ ਜੂਸ ਪੀ ਲੈਂਦੇ ਹਾਂ। ਨਿੰਬੂ ਪਾਣੀ ਪੀ ਲੈਂਦੇ ਆ। ਹਾਂਜੀ।
ਹੋਰ ਦੱਸੋ।
ਤਾਂ ਤੁਹਾਨੂੰ ਚਾਹ ਪਸੰਦ ਹੈਗੀ ਹੈ?
ਹਾਂਜੀ ਪੀ ਲੈਨੇ ਆ ਇੰਨੀ ਨੀ ਠੀਕ ਠੀਕ।
ਚਾਹ ਪਸੰਦ ਹੈਗੀ ਏ?
ਹਾਂਜੀ।
ਅੱਛਾ, ਤੁਸੀਂ ਘਰੇ ਬਣਾਉਂਦੇ ਹੋ?
ਘਰ ਵੀ ਬਣਾ ਲਈ ਦੀ ਹੈ ਬਜ਼ਾਰੋਂ ਵੀ ਲੈ ਆਣੇ ਹਾਂ ਘਰ ਤੇ ਖਾਲੀ ਮਸਾਲੇ ਵਾਲੀ ਆ ਦੂਸਰੀ ਬਣਾਣੇ ਹਾਂ। ਜਿਵੇਂ ਲਗਾ ਲੋੋ ਸਬਜ਼ੀ ਬਣਦੀ ਨੀ ਗ ਉਵੇਂ ਬਣਾ ਲਈ ਦੀ। ਨੀ ਤੇ ਕਰੀਮੀ ਵਗੈਰਾ ਇਹ ਜਿਹੜੀ ਮਲਾਈ ਚਾਂਪ ਹੁੰਦੀ ਜੇ
ਕਿਵੇਂ ਬਣਾਉਂਦੇ ਹੋ।
ਮਲਾਈ ਚਾਂਪ ਉਹੀ ਜੋ ਵੈਜੀਟੇਰੀਅਨ ਸਬਜ਼ੀਆਂ ਹੁੰਦੀਆਂ ਨੇ ਪਿਆਜ ਜੇ ਜੋ ਵੀ ਉਹਦਾ ਮਟੀਰੀਅਲ ਹੈਗਾ ਉਹ ਕੱਟ ਲਈਦਾ ਆ ਉਹ ਇੱਕ ਸਾਈਡ ਤੇ ਬੋਇਲ ਕਰ ਲਈਦੀ ਏ
ਅੱਛਾ।
ਹਾਂਜੀ। ਫਿਰ ਉਸ ਤੋਂ ਬਾਅਦ ਉਹਨੂੰ ਮੈਸ਼ ਕਰਕੇ ਰੱਖਦੀਦਾ ਜੇ ਮਲਾਈ ਦੇ ਵਿੱਚ ਨਾ ਜਾਂ ਤ ਇੱਕ ਤੰਦੂਰੀ ਸੋਸ ਖਾਂਦੀ ਉਹ ਵੀ ਵਧੀਆ ਹੁੰਦੀ ਜੇ। ਉਹ ਵੀ ਵਿੱਚ ਪਾ ਲਉ ਉਹਦੇ ਨਾਲ ਟੇਸਟ ਆ ਜਾਂਦਾ ਕਾਲੀ ਮਿਰਚ ਪਾ ਲੋ। ਚਾਹ? ਹ ਤੁਸੀਂ ਦੱਸੋ ਤੁਸੀਂ ਕੀ ਕੀ ਬਣਾ ਲੈਂਦੇ ਹੋ?
ਅਸੀਂ ਬਣਾ ਲੈਂਦੇ ਹਾਂ ਬੜੀ ਚੀਜਾਂ।
ਹਾਂਜੀ। ਅਸੀਂ ਤੇ ਸਾਰੀ ਚੀਜ਼ਾਂ ਬਣਾ ਲੈਂਦੇ ਹਾਂ।
ਠੀਕ ਹੈ ਜੀ, ਨਹੀਂ, ਹੋਣਾ ਵੀ ਚਾਹੀਦਾ ਵਧੀਆ ਸਗੋਂ।
ਹਾਂਜੀ।
ਹੋਰ ਦੱਸੋ?
ਬਸ।
ਵਧੀਆ ਹੀ ਚਾਹੀਦਾ ਸੀ। ਹੋ ਗਿਆ ਤੁਸੀਂ ਹੋ ਆਏ ਗੁਰਦੁਆਰੇ ਗੁਰਦੁਆਰੇ ਕੇ ਜਾਣਾ ਹਲੇ?
ਨਹੀਂ, ਨਹੀਂ ਅਸੀਂ ਤੇ ਹਜੇ ਨਹੀਂ ਗਏ।
ਅੱਛਾ ਜੀ ਠੀਕ ਏ।
ਹੋਰ ਦੱਸੋ? ਹਾਂ, ਨਹੀਂ ਹੁਣ ਜਾਵਾਂਗੇ, ਹਲੇੇ ਤੇ ਫਿਲਹਾਲ। ਨਾ ਮਤਲਬ ਹੁਣ ਨਹਾਵਾਂਗੇ ਉਵੇਂ ਤਾਂ ਮੂੰਹ ਹੱਥ ਧੋ ਲਿਆ ਆ ਕਿਉਂਕਿ ਸਾਡੇ ਅੱਜ। ਦੁਪਹਿਰੇ ਰੋਟੀ ਲੇਟ ਹੋਈ ਸੀ ਨਾ ਅੱਜ ਗਰਮੀ ਬਹੁਤ। ਸੀ ਅਲਰੇਡੀ ਘਬਰਾਹਟ ਬਹੁਤ ਹੋ ਰਹੀ ਸੀ ਇਸ ਕਰਕੇ ਠੰਡਾ ਵੀ। ਪੀਤਾ ਸੀ। ਹੁਣ ਬਸ ਨਹਾ ਧੋ ਕੇ ਫੇਰ ਜਾਵਾਂਗੇ ਗੁਰਦੁਆਰੇ ਕੰਮ ਨੀਚੇ ਸਫ਼ਾਈ ਕਰ ਆਏ ਹਾਂ ਹੁਣ। ਇਕ ਵਾਰੀ ਹੋਰ ਜੋਤ ਲਗਾਵਾਂਗੇ। ਫਿਰ ਫਿਰ ਜਾਵਾਂਗੇ ਮੱਥਾ ਟੇਕਣ। ਹਾਂਜੀ ਹੋਰ।
ਫਿਰ ਤੁ ਇਕੱਲੇ ਜਾਂਦੇ ਹੋ ਤੁਸੀਂ।
ਨਹੀਂ ਮੈਂ ਕੱਲੀ ਜਾਂਦੀ ਹਾਂ ਮੈਂ ਕਿਸੇ ਨਾਲ ਨਹੀਂ ਜਾਂਦੀ ਹੈ ਸਵੇਰੇ ਵੀ ਮੈਂ ਕੱਲੀ ਜਾਂਦੀ ਹਾਂ। ਹਠ
ਅੱਛਾ, ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ?
ਚਾਰ ਵਜੇ।
ਅੱਛਾ
ਹਾਂਜੀ, ਹਾਂਜੀ ਜਪੁਜੀ ਸਾਹਿਬ, ਚੁਪਈ ਸਾਹਿਬ ਫਿਰ ਉੱਠ ਕੇ ਪਹਿਲੇ। ਨਾਲ ਹੀ ਜਾ ਆਇਆ। ਉਸ ਤੋਂ ਬਾਅਦ ਆਪਣਾ ਪਹਿਲੇ ਸਭ ਤੋਂ ਪਹਿਲੇ ਗੁਰਦੁਆਰੇ ਹੋ ਕੇ ਆਈਦਾ ਫਿਰ ਆਪਣਾ ਘਰ ਦਾ ਵੇਖ ਝਾੜੂ ਪੋਚਾ ਕਰ ਲਈ ਦਾ ਬਾਕੀ ਬਾਅਦ ਚ ਲਗਾ ਲਈ ਦਾ ਹੈ ਫਿਰ ਆਪਣਾ ਜੋਤ ਬੱਤੀ ਲੱਗਾ ਲਈ ਦੀ ਹੈ ਪਾਠ ਕਰ ਲਈਦਾ ਉਸ ਤੋਂ ਬਾਅਦ ਵੇਖਦੇ ਹ ਕੀ ਕਰਨਾ ਜਿਹੜੇ ਬਰਤਨ ਬੁਰਤਨ ਹੈ, ਰਸੋਈ ਦਾ ਵੈਸੇ ਤਾਂ ਫਿਲਹਾਲ ਅਸੀਂ ਰਾਤੀ ਕਰਕੇ ਹੀ ਸੋਨੇ ਹਾਂ। ਰਸੋਈ ਸਾਫ਼ ਹੋਰ ਬਰਤਨ ਕਰਕੇ ਹੀ ਸੋਂਦੇ ਆ
ਤੁਸੀਂ ਗੁਰਦੁਆਰੇ ਕਿੰਨੇ ਵਜੇ ਜਾਂਦੇ ਹੋ?
ਗੁਰਦੁਆਰੇ ਮੇਰਾ ਟਾਈਮ ਹੈਗਾ ਚਾਰ ਵਜੇ, ਪੰਜ ਵਜੇ, ਸਾਢੇ ਪੰਜ, ਛੇ ਵਜੇ ਐਨੇ ਵਜੇ। ਜਾਣਾ ਹੀ ਜਾਣਾ। ਕੋਈ ਦਿਨ ਮਤਲਬ ਏਦਾਂ ਦਾ ਨਹੀਂ ਹੈ ਕਿ ਜਿਹੜੇ ਦਿਨ ਨਾ ਗਏ ਹੋਈਏ। ਇਹ ਹੁਣ ਮੈਂ ਆਪਣੇ ਪੇਕੇ ਗਈ ਸੀ। ਤਾਂ ਥੋੜਾ ਮਿਸਿੰਗ ਹੋ ਗਿਆ ਨੀ ਤੇ ਬਿਲਕੁਲ ਵੀ ਨਹੀਂ। ਹਾਂਜੀ। ਹੋਰ ਦੱਸੋ?
ਬੱਸ ਵਧੀਆ।
ਵਧੀਆ ਹੀ ਚਾਹੀਦਾ ਜੇ ਇੱਕ ਘਰੇ। ਹਾਂਜੀ।
ਕਿਵੇਂ ਬਣਾਉਂਦੇ ਹੋ,
ਨਿਊਟਰੀ ਇੱਕ ਤੇ ਹੁੰਦੀ ਜੀਵੇ ਮਸਾਲੇ ਵਾਲੀ ਜੋ ਬਿਲਕੁੱਲ ਮਸਾਲੇ ਵਾਲੀ ਹੁੰਦੀ ਹੈ ਇੱਕ ਹੁੰਦੀ ਹੈ ਆਲੂ ਬੜੀਆਂ ਜਿਹਨੂੰ ਕਹਿੰਦੇ ਨੇ
ਹਾਂਜੀ ਹਾਂਜੀ ਮਸਾਲੇ ਵਾਲੇ ਕਿਵੇਂ ਬਣਾਉਂਦੇ ਹੋ
ਮਸਾਲੇ ਵਾਲੀ ਸਾਡੇ ਇਵੇਂ ਬਣਾਉਂਦੇ ਨੇ ਜਿਵੇਂ ਪਿਆਜ ਅਹ ਹਲਕੇ-ਹਲਕੇ ਕੇ ਬਰੀਕ ਕਰਕੇ ਨਾ ਓਨੂੰ ਗ੍ਰੈਂਡ ਕਰ ਲਿਆ ਪਿਆਜ, ਟਮਾਟਰ, ਹਰੀ ਮਿਰਚ ਇਹਨੂੰ ਗ੍ਰੈਂਡ ਕਰਨ ਤੋਂ ਬਾਅਦ ਕੱੜਾਹੀ ਦੇ ਵਿੱਚ ਤੇਲ ਜਾਂ ਰਿਫੈਡ ਜੋ ਵੀ ਯੂਜ਼ ਕਰਨਾ ਉਹ ਪਾ ਕੇ ਜੀਰਾ ਵਗੈਰਾ ਪਾ ਕੇ ਮਸਾਲਾ ਭੁੰਨ ਲਿਆ ਉਸ ਤੋਂ ਬਾਅਦ ਨਿਊਟਰੀ ਨੂੰ ਇੱਕ ਪਾਸੇ ਬੋਆਇਲ ਕਰਨ ਰੱਖ ਲਿਆ, ਉਹਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਕੇ ਉਸ ਤੋਂ ਬਾਅਦ ਉਹਨੂੰ ਉਹਦੇ ਵਿੱਚ ਗੇਰ ਦੇਣਾ ਆ ਸੋਇਆ ਸੋਸ ਪਾਲੋ ਔਰਗੈਂਜੋ ਪਾਲੋ ਜੋ ਵੀ ਆਪਣਾ ਆਪਣਾ ਮਨ ਹੈਗਾ ਕਿ ਮੱਤਲਬ ਕਿਵੇਂ ਬਣਾਉਣਾ ਅਜੀਨੋ ਮੋਟੋ ਪਾਲੋ ਸੱਬ ਸੱਬ ਤੋਂ ਬੈਸਟ ਉਹਵੇ ਕਹਿੰਦੇ ਖਾਣਾ ਨੀ ਚਾਹੀਦਾ ਪਰ ਪਾ ਲੈਣੀ ਚਾਹੀਦੀ ਹੈ।
ਹਾਂਜੀ ਚਲੋ ਠੀਕ ਹੈ ਥੋੜ੍ਹੀ ਦੇਰ ਚ ਗੱਲ ਕਰਦੀ ਹਾਂ ਫਿਰ ਮੈਂ
ਓਕੇ ਜੀ ਸਤਿ ਸ਼੍ਰੀ ਅਕਾਲ ਜੀ